ਕਰ ਦੋ।
ਹਾਂਜੀ-ਹਾਂਜੀ, ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋ ਤੁਸੀਂ?
ਵਧੀਆ, ਠੀਕ-ਠਾਕ, ਤੁਸੀਂ ਦੱਸਿਆ ਨੀ।
ਅਸੀਂ ਵੀ ਠੀਕ ਹਾਂ ਜੀ, ਹੋਰ ਕੀ ਕਰਦੇ ਸੀ?
ਹਾ ਬਸ, ਖੇਤੀਬਾੜੀ ਤੋਂ, ਖੇਤੋ ਆ ਰਹਿ ਸੀ ਕੰਮ ਕਰਕੇ।
ਅੱਛਾ-ਅੱਛਾ।
ਹਾਂਜੀ।
ਹੋਰ ਸੁਣਾਓ, ਆਨਲਾਈਨ ਸ਼ੋਪਿੰਗ ਵਗ਼ੈਰਾ ਕਰਦੇਂ ਹੁਨੇ ੲੌ। ਮੈਂ ਕਿਹਾਂ ਔਨਲਾਈਨ ਸ਼ੋਪਿੰਗ ਵਗ਼ੈਰਾ ਕਰਦੇਂ ਹੁੰਦੇ ਹੋ ਤੁਸੀਂ।
ਹਾਂਜੀ-ਹਾਂਜੀ, ਸ਼ਾਡੀ ਸ਼ੋਪ ਹੈਗੀ ਮੋਬਾਇਲ ਫ਼ੋਨ ਦੀ ਅਸੀਂ ਔਡਰ ਔਨਲਾਈਨ ਮੰਗਵਾਉਣੇ ਹੈਗੇ।
ਅੱਛਾ-ਅੱਛਾ, ਨਹੀਂ ਮੈਂ ਇਹ ਕੱਪੜਿਆਂ ਬਾਰੇ ਗੱਲ਼ ਕਰਦੀ ਪਈ ਕਦੇ ਔਨਲਾਈਨ ਕੱਪੜੇ ਵਗ਼ੈਰਾ ਔਡਰ ਕੀਤੇ ਨੇਂ ਤੁਸੀਂ।
ਹਾਂਜੀ, ਆਪਣੇਂ ਵਾਸਤੇ ਹਾਂ ਮੰਗਵਾ ਲੈਂਨੇ ਜੀ, ਜਦੋਂ ਲੋੜ ਹੁੰਦੀਂ ਆ।
ਅੱਛਾ-ਅੱਛਾ, ਤੁਹਾਂਨੂੰ ਵਧੀਆਂ ਮਿਲ਼ ਜਾਂਦੇਂ ਨੇਂ ਪ੍ਰੋਡਕਸ ਵਗ਼ੈਰਾ, ਕੱਪੜੇ ਵਗ਼ੈਰਾ।
ਹਾਂਜੀ, ਜਿਵੇਂ ਮੱਤਲਬ ਜੀ ਉਹ ਐਪ ਜਿਵੇਂ ਐਪ ਨੇਂ ਨਾ ਜਿਵੇਂ ਐਮਾਜ਼ੋਨ ਹੋ ਗਿਆਂ। ਆਨਲਾਈਨ ਐਮਾਜ਼ਾਨ ਤੋ ਮੰਗਵਾਏ ਹੋਏ ਨੇ। ਮੰਗਵਾ ਲੈਂਣੇ, ਉਹ ਤੋਂ ਵਧੀਆਂ ਆਉਂਦੀ ਹੈਂ। ਰਿਅਲ ਸਾਈਟਾਂ ਵਧੀਆ ਹੁੰਦੀ, ਜਿਹੜੇ ਰੀਅਲ ਸਾਈਟਾਂ ਨੇ ਉਹਨਾਂ ਤੋਂ ਤਾਂ ਠੀਕ ਆਉਂਦੀ ਆ।
ਅੱਛਾ-ਅੱਛਾ ਮੈਂ ਵੀ ਇੱਕ-ਦੋ ਟਾਇਮ ਮੰਗਵਾਏ ਸੀਂ, ਬਟ ਕੁੱਛ ਠੀਕ ਜੇ ਨੀਂ ਲੱਗੇਂ।
ਫਿਰ ਕਿਸ਼ੇ ਮੰਨ ਲੋ ਵੀ ਜਿਵੇਂ ਹੋਰ ਜਿਵੇਂ ਸਾਇਡਾ, ਜਿਵੇਂ ਮੀਸੋ ਹੋਗੀ ਮੀਸੋ ਤੋਂ ਬਹੁਤ ਵਧੀਆਂ ਕੱਪੜੇ ਆਉਂਦੇ ਨੇਂ।
ਹਾਂਜੀ, ਮੈਂ ਮੀਸ਼ੋ ਤੋਂ ਹੀ ਔਡਰ ਕੀਤੇ ਸੀਂ ਟੀਸ਼ਟਾਂ ਬਟ ਉੱਥੇ ਦਿਖਾਇਆਂ ਕਿ ਕੋਟਨ ਚ ਆਉਣਗੀਆਂ, ਜਦੋਂ ਘਰੇਂ ਆਏਂ ਤੇ ਉਹ ਸਿਲਕ ਚ ਨਿਕਲ਼ ਗੀਆਂ ਜੀ।
ਮੀਸ਼ੋ ਦੀ ਆਫੀਸ਼ੀਅਲ ਸੈਂਇਡ ਤੋਂ ਕਰੇਂ ਸੀਂ ਮੀਸ਼ੋ ਤੋਂ।
ਆਫੀਸ਼ੀਅਲ ਸਾਈਟ ਤੋਂ ਉਹ ਨੀਂ ਮੋਲ ਆਉਂਦਾਂ, ਇੱਕ ਮੋਲ ਦੇ ਇੱਥੋਂ ਕੀਤਾਂ ਸੀਂ ਉਹਦੇ ਅੰਦਰ ਮੋਲ ਦਾ ਆਪਸ਼ਨ ਆਉਂਦਾਂ।
ਹਾਂ, ਫ਼ਿਰ ਉਹੀ ਆ ਨਾ ਦੂਜੇ ਉ ਉਵੇਂ ਨਾ ਕਰਿਆਂ ਕਰੋ, ਜਿਹੜੇ ਮੀਸ਼ੋ ਦੇ ਔਰਜਨਲ ਪਾਏਂ ਹਨ, ਉਹਨਾਂ ਦੇ ਉਨਾਂ ਚੋਂ ਕਰਿਆਂ ਕਰੋਂ। ਉਹ ਤਾਂ ਫ਼ਿਰ ਫੇਕ ਹੋ ਜਾਂਦੇ ਨੇ ਨਾ। ਜਿਹੜਾਂ ਆਪਾਂ ਉਹਦੇ ਬਿਚੋਂ ਹੋਰ, ਗਾਂਅ ਅੱਗੇ ਓਪਨ ਖੋਲਦੀ ਉਹ ਨਾ ਖੋਲ੍ਹਿਆ ਕਰੋ। ਜਿਹੜੇ ਮੀਸ਼ੋ ਦੇ ਵਿੱਚ ਖੁਦ ਪਏ ਨੇਂ ਗੇ ਬਾਏ ਕਰਨ ਵਾਸਤੇ, ਉੱਥੋਂ ਬਾਏ ਕਰਿਆ ਕਰੋ।
ਅੱਛਾ, ਅੱਛਾ ਕੋਈ ਨਾ ਮੈਂ ਦੇਖੂੰ ਫ਼ਿਰ ਟ੍ਰਾਏ ਕਰਕੇ।
ਹਾਂ ਅਸੀਂ ਜਿਵੇਂ ਮੰਨ ਲਓ ਮੀਸੋ ਤੋਂ ਮੈਂ ਹੁਣ ਸੂਜ ਮੰਗਾਂ ਕੇ ਹੱਟਿਆ ਗਾ ਵਧੀਆਂ ਹੁੰਦੇ ਨੇਂ।
ਅੱਛਾ, ਅੱਛਾ ਮੈਂ ਵੀ ਹੁਣ ਐਮਾਜ਼ੋਨ ਤੋਂ ਸ਼ੂਜ ਮੰਗਾਂਏ ਹੋਏ ਨੇ। ਹਲੇ ਤੱਕ ਆਏਂ ਨੀਂ‌, ਕੂਮਾ ਦੇ ਮੰਗਾਏ ਦੇ ਮੈਂ ਤਾਂ। ਤੇ ਹਲੇੇ ਤੱਕ ਉਹ ਆਏਂ ਨੀਂ।
ਜਿਵੇ ਮੋਬਾਈਲ ਫੋਨ ਦੇ ਕਵਰ ਵਗ਼ੈਰਾ ਉਹ ਫਲਿਪਕਾਰਟ ਕਾਰਟ ਤੋਂ ਸਸਤੇ ਨੇ। ਫਲਿਪਕਾਰਟ ਤੋਂ ਔਡਰ ਕਰਿਆਂ ਕਰੋ।
ਅੱਛਾ, ਅੱਛਾ।
ਹਮ, ਉਹਦੀ ਫਲਿੱਪਕਾਰਟ ਉਤੇ ਸਸਤੇ ਮਿਲ਼ਦੇ ਨੇ ਉਹ।
ਮਤਲਬ ਮੈਂ ਨਾ ਔਨਲਾਈਨ ਸ਼ੋਪਿੰਗ ਬਹੁਤ ਕਰਦੀ ਹੁੰਦੀਂ ਸੀ। ਫਿਰ ਵਿੱਚ, ਵਿੱਚ ਨਾ ਪ੍ਰੋਡਕਟਸ ਵਗ਼ੈਰਾ ਵਧੀਆਂ ਨੀਂ ਮਿਲ਼ਣ ਲੱਗੇਂ। ਫ਼ਿਰ ਇਸ ਕਰਕੇ ਫ਼ਿਰ ਮੈਂ ਛੱਡਤਾ ਸੀ ਆਨਲਾਈਨ ਸ਼ੋਪਿੰਗ। ਸ਼ਪਿੰਗ ਵਗ਼ੈਰਾ ਕਰਨਾਂ।
ਉਹ ਪਤਾਂ ਕੀ ਗੱਲ਼ ਹੈਂ ਜਿਵੇਂ ਵਿੱਚ -ਵਿੱਚ ਏਜੰਟ ਬੈਠੇਂ ਨੇਂ ਨਾ ਉਹ ਉਰ ਉਹਨਾਂ ਆਪਣਾਂ ਨੰਬਰ ਛੱਡਿਆਂ ਉਹਨਾਂ ਦਾ ਸਾਈਡ। ਤੇ ਜਿਹੜੀ ਪੀਛਲ ਸਾਈਟ ਆ ਨੰਬਰ ਉਤੇ ਨੰਬਰ ਵੀ ਰੱਖ ਰੱਖੇਂ ਨੇਂ ਉਹਨਾਂ ਨੇਂ, ਜਦੋਂ ਆਪਾਂ ਉਹਨਾਂ ਦੇ ਥਰੂ ਕੋਈ ਚੀਜ਼ ਲੈਂਨੇ ਹੈਗੇ, ਫ਼ਿਰ ਉਹ ਚ ਠੱਗੀ ਹੋ ਜਾਂਦੀ ਹੈਗੀ। ਜੇ ਆਪਾਂ ਛੱਦਾ, ਮੀਸੋ ਦੀ ਸਾਈਡ ਤੋਂ ਜਾਂ ਕਿਸੇ ਵੀ ਸਾਈਡ ਤੋਂ ਲੈਂਨੇ ਓ, ਓਰਿਜਨਲ ਸਾਈਡ ਤੋਂ ਲੈਨੇਂ ਆ ਫ਼ਿਰ ਨੀ ਕੋਈ ਦਿੱਕਤ ਆਉਂਦੀ ਹੈਗੀ। ਫ਼ਿਰ ਉਹਨਾਂ ਦੀ ਵਾਪਸੀ ਵੀ ਆ, ਰਿਟਰਨ ਪੋਲਿਸੀ ਵੀ ਆ ਉਹਨਾਂ ਦੇ, ਰਿਟਰਨ ਵੀ ਹੋ ਜਾਂਦੇ ਨੇ।
ਹਾਂਜੀ, ਹਾਂਜੀ ਰਿਟਨ ਤਾਂ ਹੋ ਜਾਂਦੇਂ ਨੇ ਜੀ।
ਹਾਂ ਮੈਨੂੰ ਉਹ ਮੰਗਵਾਏ ਦੀ ਆਪਣਾਂ, ਜਿਹੜੀ ਆਪਣੀ ਈ ਪੀ ਐਸ ਮਸ਼ੀਨ, ਪੈਸੇ ਕੱਢਣ ਵਾਸਤੇ। ਉਥੇ ਹੁੰਦੀ ਹੈਗੀ ਏ, ਉਹ ਫਿੰਗਰ ਪ੍ਰਿੰਟ ਭਰਨ ਵਾਲ਼ੀ। ਤੇ ਆਪਣੀ ਸੌਂਪ ਵਾਸਤੇ‌। ਉਹ ਪਹਿਲ਼ਾਂ ਹੋਰ ਕੰਪਨੀ ਦੀ ਭੇਜਤੀ ਉਹਨਾਂ ਨੇ। ਜਿਹੜੇ ਮੇਰੇ ਕੋਲ਼ ਪਹਿਲਾਂ ਸੀ ਬੰਦ ਹੋਗੀ। ਫ਼ਿਰ ਮੈਂ ਦੁਬਾਰਾ ਔਡਰ ਕਰੀ, ਉਹ ਵਾਪਸ ਦੁਬਾਰਾ ਰਿਟਰਨ ਕਰੀ ਵਾਪਸ ਹੋਗੀ ਉਹ, ਫ਼ਿਰ ਦੁਬਾਰਾ ਸਹੀ ਆ ਗਈ ਉਹ, ਯਣੀ ਕਿ ਇਹਨਾਂ ਦੀ ਸਾਈਡ ਤੋਂ ਉਹ ਆਪਾਂ ਕੰਪਲੇਂਟ ਵੀ ਕਰ ਸਕਦੇ ਹਾਂ। ਰਿਟਰਨ ਵੀ ਕਰ ਸਕਦੇ ਹਾਂ। ਜੇ ਆਪਾਂ ਰਿਜਨਲ ਸੈਡ ਤੋਂ ਮੰਗਵਾਵਾਂਗੇ।
ਅੱਛਾ ਜੀ। ਹਾਂਜੀ, ਮੱਤਲਬ ਨਾ ਇੱਕ ਮੀਸ਼ੋ ਤੇ ਓਪਸ਼ਨ ਆਂਦਾ ਤੁਸੀਂ ਰੀਟਰਨ ਕਰ ਸਕਦੇ ਹੋ, ਇੱਕ ਆਉਂਦਾ ਕਿ ਜੇ ਤੁਸੀਂ ਓਪਸ਼ਨ ਨੀਂ ਕਰਨਾਂ ਪੈਸੇ ਵੀ ਘੱਟ ਲੱਗਣਗੇ ਤੇ ਰਿਟਰਨ ਵੀ ਨੀਂ ਹੋਣੇ, ਤੇ
ਫ਼ਿਰ ਉਹ ਏਜੰਟ ਦੇ ਥਰੂ ਹੁੰਦਾਂ ਨਾ ਉਹੀ ਉਹ ਚ ਨੀਂ ਆਪਾਂ ਵਾਪਸ ਕਰ ਸਕਦੇ, ਫ਼ਿਰ ਖਬਰੇ ਕੀ ਆ ਜਾਣ, ਆਪਾਂ ਨੂੰ ਕੀ ਪਤਾਂ ਕੀ ਭੇਜ ਦੇਣ।
ਹਾਂਜੀ, ਹਾਂਜੀ ਸਹੀ ਕਿਹਾ।
ਫੇਰ ਉਹ ਵਾਪਸ ਨੀ ਹੁੰਦਾ ਹੈਗਾ, ਜੇ ਆਪਾਂ ਮੀਸੋ ਦੀ ਸਾਈਡ ਤੋਂ ਕਰਾਂਗੇ ਜਾਂ ਵੱਧ ਲੱਗ ਜਾਣ, ਫਿਰ ਉਹ ਵਾਪਸ ਤਾਂ ਕਰ ਸਕਦੇ ਆਪਾਂ ਜੇ ਕਲ ਨੂੰ ਕੋਈ ਦਿੱਕਤ ਆਉਂਦੀ ਆ। ਇੱਕ ਹਫ਼ਤੇ ਦੀ ਡਿਲੀਵਰੀ ਹੈ ਸੈਵਨ ਡੇ ਦੇ ਵਿੱਚ ਸੈਵਨ ਡੇ ਦੇ ਵਿੱਚ ਉਹ ਰਿਟਰਨ ਹੋ ਜਾਂਦੇ ਨੇ ਉਹ।
ਅੱਛਾ, ਅੱਛਾ ਨਹੀਂ ਹੁਣ ਮਤਲਬ ਮੈਂ ਫਿਲਾਹਾਲ ਸ਼ੂਜ ਤਾਂ ਮੰਗ ਆਏ ਨੇ ਤੇ ਦੇਖੋ ਜੇ ਵਧੀਆ ਆ ਗਏ, ਨੰਬਰ ਸਹੀ ਬੈਠਾ ਤਾਂ ਠੀਕ, ਨਹੀਂ ਤਾਂ ਫੇਰ ਰਿ ਟਰਨ ਕਰ ਦੇਣੇ ਐ ਮੈਂ, ਐਮਾਜ਼ੋਨ ਤੋਂ ਮੰਗਾਏ ਨੇ ਵਧੀਆ। ਹਾਂਜੀ, ਹਾਂਜੀ।
ਐਮਾਜੋਨ ਤੋਂ ਸਹੀ ਆ, ਐਮਾਜੋਨ ਤੋਂ ਤਾਂ ਸਹੀ ਉਣਗੇ।
ਹਾਂਜੀ, ਹਾਂਜੀ ਨਾ ਕਦੇ - ਕਦੇ ਨਾ ਸਾਈਜ਼ ਛੋਟਾ ਵੱਡਾ ਆ ਜਾਂਦਾ, ਹੋਰ ਤਾਂ ਕੁਛ ਨਹੀਂ ਬਾਕੀ ਸਹੀ ਆਉਣਗੇ।
ਹਾਂ ਉਹ ਤਾਂ ਰਿਟਰਨ ਹੋ ਜਾਊ, ਫਿਰ ਰਿਟਰਨ ਹੋਜੇਗੀ, ਰਿਟਰਨ ਪੈ ਜਾਊਗੀ ਤਾਂ ਜਿਸ ਫਰਕ ਹੋਏ ਨਹੀਂ ਤਾਂ ਤੁਸੀਂ ਔਡਰ ਕਰਿਓ, ਸੈਜ ਦੇਖ ਕੇ ਕਰਿਓ ਹ ਔਡਰ।
ਹਾਂਜੀ, ਮੇਰਾ ਨੌ ਨੰਬਰ, ਮੈਂ ਨੌ ਨੰਬਰ ਹੀ ਔਡਰ ਕੀਤਾ ਤੇ ਮਲਬ ਪਹਿਲੇ ਵੀ ਮੈਂ ਜਦੋਂ ਔਡਰ ਕੀਤਾ ਨੌ ਨੰਬਰ ਕੀਤਾ ਸੀ, ਉਹ ਚੱਕ ਕੇ ਅੱਠ ਆ ਗਿਆ ਸੀ ਤੇ ਉਹ ਫਿਰ ਆਇਆ ਨੀ।
ਫੇਰ ਰਿਟਰਨ ਕਰੇ ਨੇ ਵਾਪਸ ਕੂਛ ਨੀ।
ਹਾਂਜੀ-ਹਾਂਜੀ ਫੇਰ ਰਿਟਰਨ ਕਰਤੇ ਸੀ।
ਜਾਂ ਫੇਰ ਔਨਲਾਈਨ ਪੇ ਉ ਕਰਦੇ ਕੈਸ਼ ਓਨ ਡਿਲੀਵਰੀ ਕਰ ਦੋ ਪੇਮੈਂਟ ਕੇ ਔਨਲਾਈਨ ਕਰੀ ਦੀ ਪੇਮੈਂਟ।
ਅ ਪੇਮੈਂਟ ਮੈਂ ਓਨਲਾਈਨ ਕਰ ਦਿੰਦੀ ਆਂ ਜੀ ਪੈਲਾਂ ਈ ਹੁਨ ਏ ਵੀ ਜੋ ਪੂਮਾ ਦੇ ਸ਼ੂਜ ਮੰਗਵਾਏ ਨੇ ਏ ਮੈਨੂੰ ਛੇ ਹਜ਼ਾਰ ਦੇ ਪੈਗੇ ਮੈਂ ਔਨਲਾਈਨ ਈ ਪੇਮੈਂਟ ਕਰ
ਜੇ ਆਪਾਂ ਕੈਸ਼ ਓਨ ਡਿਲੀਵਰੀ ਕਰਦੇ ਆਂ ਫੇਰ ਉ ਆਪਨਾ ਏਜੰਟ ਈ ਵਾਪਸ ਰਿਟਰਨਾ ਪਾ ਦਿੰਦਾ ਲਵੋ ਫੇਰ ਉਹੀ ਚੱਕ ਅਗੇ ਲੇਕੇ ਜਾਂਦਾ ਵਾਪਸ,
ਅੱਛਾ ਏਦਾਂ ਵੀ ਹੁੰਦਾ।
ਹਾਂ ਜੇ ਆਪਾਂ ਕੈਸ਼ ਓਨ ਡਿਲੀਵਰੀ ਕਰਾਂਗੇ ਉਹਨੂੰ ਪੈਸੇ ਦੇ ਦੋ ਕੈਸ਼ ਦੇ ਦੋ ਫੇਰ ਉਹ ਆਪਾਂ ਪਾਰਸਲ ਖੋਲ ਲੈਂਦੇ ਹਾਂ, ਜਿੱਦੋ ਪਾਰਸਲ ਖੋਲ ਲਿਆ। ਉਸ ਤੋਂ ਬਾਅਦ ਫੇਰ ਉਹ ਰਿਟਰਨ ਉਹੀ ਰਿਟਰਨ ਪਾ ਸਕਦਾ ਉਹਨੂੰ ਕਿ ਤੁਸੀਂ ਆਪਦੀ ਐਡੀ ਤੋਂ ਰਿਟਰਨ ਪਾ ਦੋ। ਫੇਰ ਉਹ ਰਿਟਰਨ ਪਾ ਦਿੰਦਾ ਫੇਰ ਉਹੀ ਵਾਪਸ ਲੈਣਾ ਆਊਗਾ ਆਪਾਂ ਦੂਸਰੇ ਦੇਜੂਗਾ ਉਹ ਲੈਜੂਗਾ।
ਅੱਛਾ ਜੀ ਠੀਕ ਆ ਫੇਰ ਮੈਂ ਦੇਖੋ ਅਗਲੀ ਵਾਰ ਤਾਂ ਏਦਾਂ ਹੀ ਕਰਿਆ ਕਰੂੰ ਹਨਾ, ਮੈਂ ਪਹਿਲੇ ਈ ੳਨਲਾਈਨ,
ਹਾਂ ਮੇਰਾ ਮੈਂ ਫੋਨ ਇੱਕ, ਇੱਕ ਹੋਇਆ ਕਵਰ ਫੋਨ ਕਵਰ ਮੰਗਵਾਇਆ ਸੀ ਮੋਬਾਇਲ ਦਾ ਕਾਵਰ ਪਿਕ ਨਹੀਂ ਹੋਇਆ ਉਹ, ਮੰਨ ਲਓ ਵੀ ਫੋਨ ਨੀ ਪਿਕ ਹੋਇਆ ਉਹ ਕਵਰ ਕੈਂਸਲ ਹੋਊ ਹੁਣ ਦੁਬਾਰਾ ਫੇਰ ਔਡਰ ਹੋ ਗਿਆ ਹੁਣ ਉਹ ਕੱਲ ਨੂੰ ਆਜੂਗਾ,
ਅੱਛਾ ਜੀ, ਠੀਕ ਆ ਠੀਕ ਆ ਫੇਰ ਤਾਂ ਠੀਕ ਆ ਹਨਾ।
ਹਾਂ ਔਨਲਾਈਨ ਪੇਮੈਂਟ ਜੇ ਔਨਲਾਈਨ ਪੇਮੈਂਟ ਦੇ ਵਿੱਚ ਨਾਲ, ਕੈਸ਼ ਅੋਨ ਡਿਲੀਵਰੀ ਦੀ ਆਪਸ਼ਨ ਆਂਦੀ ਫੇਰ ਕੈਸ਼ ਔਨ ਡਲੀਵਰੀ ਉਹ ਕਰਿਆ ਕਰੋ ਫਿਰ ਔਨਲਾਈ ਨਾ ਕਰਿਆ ਕਰੋ।
ਅੱਛਾ ਜੀ ਠੀਕ ਆ ਫੇਰ ਏਦਾਂ ਹੀ ਕਰੁ।
ਸੇ ਤਾਂ ਉਨੀ ਲੱਗਣੇ ਨੇ ਇਹਨਾਂ ਨਾਲੇ ਤਾਂ ਆਪਾਂ ਨੂੰ ਕੋਈ ਟੈਂਸ਼ਨ ਨੀ ਰਹਿੰਦੀ ਵੀ ਕਦੋਂ ਪਾਰਸਲ ਆਉੰਦਾ ਕਦੋਂ ਨਹੀਂ ਆਉਂਦਾ।
ਹਾਂਜੀ - ਹਾਂਜੀ ਸਹੀ ਕਿਹਾ।
ਜਦੋਂ ਪਾਰਸਲ ਆ ਗਿਆ ਉਹਦੀ ਪੇਮੈਂਟ ਦੇਣੀ ਆ। ਉਹਦੇ ਵਿੱਚ ਕੋਈ ਇਹੋ ਜਿਹੀ ਪਰੇਸ਼ਾਨੀ ਵੀ ਨਹੀਂ ਆਉਂਦੀ।
ਹਾਂ ਪਹਿਲੇ ਮੈਂ ਮਤਲਬ ਕੀ ਕਹਿੰਦੇ। ਆਹੋ ਮੇਸ਼ੋ ਤੋਂ ਕੱਪੜੇ ਮੰਗਵਾਉਂਦੀ ਹੁੰਦੀ ਸੀ ਫਿਰ ਜਦੋਂ ਮੈਨੂੰ ਪਤਾ ਲੱਗਿਆ ਹਨਾ ਚੀਜ਼ਾਂ ਵਗੈਰਾ ਵਧੀਆ ਨੀ ਮਿਲਦੀਆਂ ਤੇ। ਤੇ ਉਹਥੋ ਫੇਰ ਮੈਂ ਛੱਡਤਾ ਸੀ ਮੰਗਵਾਉਣਾ। ਫੇਰ ਉਹ ਤੋਂ ਬਾਅਦ ਹੁਣ ਮੈਂ ਮਹਿੰਦਰਾ ਐਪ ਆ ਉੱਥੋ ਮੰਗਵਾ ਲੈਂਦੀ ਹਾਂ ਕੱਪੜੇ ਵਗੈਰਾ ੳਹ ਦੇ ਵਧੀਆ ਮਿਲ ਜਾਂਦੇ ਦੋ ਪੈਸੇ ਜਾਂਦੇ ਆ, ਵਧੀਆ ਮਿਲ ਜਾਂਦੇ ਆ।
ਹਮ, ਮਿਸ਼ੋ ਸਸਤੀ ਆ ਥਿੜ੍ਹੀ ਜਹੀ ਉਹ ਤਾਂ ਸਸਤੇ ਨੇ ਕੱਪੜੇ ਉੱਥੇ ਥੋੜ੍ਹਾ ਕੁਆਲਟੀ ਦਾ ਥੋ੍ੜਾ ਜਿਹਾ ਫਰਕ ਹੈਗਾ, ਮੰਗਇਓ ਤੁਸੀਂ ਐਮਾਜ਼ੋਨ ਵਗੈਰਾ ਤੋਂ ਮੰਗਵਾਇਆ ਕਰੋ ਜਾਂ ਫਲਿੱਪਕਾਰਟ ਤੋਂ ਹੀ ਮੰਗਵਾ ਲਿਆ ਕਰੋ।
ਅੱਛਾ ਜੀ ਠੀਕ ਆ ਹੁਣ ਅਗਲੀ ਵਾਰ ਤੋਂ ਏਦਾਂ ਹੀ ਕਰੋ ਫੇਰ ਮੈਂ।
ਹਾਂ ੳਥੋ ਮੰਗਵਾ ਕੇ ਦੇਖੋ ਤੁਸੀਂ ਕੱਪੜੇ, ਮੈਂ ਐਮਾਜੋਨ ਤੋ ਮੰਗਾਏ ਨੇ, ਕੋਈ ਕਦੇ ਵੀ ਕੋਈ ਪਰੇਸ਼ਾਨੀ ਕੋਈ ਦਿੱਕਤ ਨਹੀ ਆਈ,
ਅੱਛਾ ਅੱਛਾ ਹੋਰ ਤੁਸੀਂ, ਜੋਬ ਬਿਜਨਸ ਕੀ ਕਰਦੇ ਹੋ ਜੋਬ ਜਾਂ ਬਿਜਨਸ ਕਰਦੇ ਹੋ,
ਬਿਜਨਸ ਕਰਦੇ ਜੀ ਖੇਤੀਬਾੜੀ ਤੇ ਮੋਲ ਸੋਪ ਆਪਣੀ,
ਅੱਛਾ ਅੱਛਾ ਮੋਬਾਇਲ ਸ਼ੋਪ ਆ ਅੱਛਾ ਮਤਲਬ ਮੋਬਾਇਲ ਸੈਲ ਕਰਦੇ ਹੋ,
ਹਾਂਜੀ ਰਿਪੇਅਰ ਤੇ ਸੇਲ ਵੀ ਕਰ, ਰਿਚਾਰਜ ਵਗੈਰਾ ਨਾਲ ਆਪਣਾ ਕਰਿਆਨਾ ਸਟੋਰ, ਆ
ਅੱਛਾ ਅੱਛਾ,
ਹਮ,
ਵਧੀਆ ਫੇਰ ਤਾ ਹਨਾ,
ਹਾਂਜੀ-ਹਾਂਜੀ।
ਹਾਂਜੀ-ਹਾਂਜੀ। ਮੈਂ ਵੀ ਮਤਲਬ ਜੋਬ ਕਰਦੀ ਹਾਂ, ਕੋਲ ਸੈਂਟਰ ਚ ਲੱਗੀ ਹੋਈ ਹਾਂ ਮੈਂ ਵੀ।
ਠੀਕ ਐ‌। ਕਿਹੜੀ ਕੰ ਕੰਪਨੀ ਵੱਲੋਂ ਲੱਗੇ ਆ?
ਹਾਂਜੀ ਹਾਂਜੀ ਕੰਪਨੀ ਥਰੂ ਲੱਗੀਆਂ ਜੀ। ਮੈਂ ਈ ਨਹੀਂ-ਨਹੀਂ। ਕਾਲ ਸੈਂਟਰ ਮਤਲਬ ਆਹਾਂ ਕੋਾਲਿੰਗ ਵਗੈਰਾ ਨਹੀਂ ਕਰਨੀ ਹੁੰਦੀ ਆਪਾਂ ਬੈਂਕ ਨੂੰ ਕ੍ਰੇਡਿਟ ਕਾਰਡ ਵਗੈਰਾ ਦਿੰਦੇ ਆ। ਹਾਂਜੀ-ਹਾਂਜੀ ਓਦਾਂ
ਅੱਛਾ ਉਵੇਂ ਲੱਗੇ ਹੋਏ ਓ। ਠੀਕ ਏ ਤੇ ਕਿੰਨੇ ਘੰਟੇ ਕੰਮ ਆ ਚ ਅੱਠ ਘੰਟੇ ਫੇਰ
ਸੱਤ-ਅੱਠ ਘੰਟੇ ਐ ਜੀ‌। ਨੌ ਜ਼ਿਆਦਾ ਤੋਂ ਜ਼ਿਆਦਾ ਨੌ ਘੰਟੇ ਹੋ ਜਾਂਦਾ ਕਦੇ-ਕਦੇ। ਜੇ ਲੇਟ ਹੋ ਜਾਵੇ, ਟਾਰਗੇਟ ਕੰਪਲੀਟ ਨਾ ਹੋਵੇ ਤਾਂ ਨੌ ਘੰਟੇ ਨਹੀਂ ਤਾਂ ਅੱ ਅੱਠ ਘੰਟੇ ਹੁੰਦਾ ਬਸ।
ਹਾਂ ਅੱਠ ਘੰਟੇ ਦਾ ਕੰਮ। ਫੇਰ ਉਹ ਚ ਟਾਰਗੇਟ ਵਗੈਰਾ ਦਿੰਦੇ ਹੋਣਗੇ ਡੇਲੀ ਦਾ
ਹਾਂਜੀ-ਹਾਂਜੀ। ਟਾਰਗੇਟ ਨਹੀਂ, ਸਾਨੂੰ ਡੇਲੀ ਦਾ ਟਾਰਗੇਟ ਨਹੀਂ ਹੁੰਦਾ ਮੰ ਐਵੇ ਇੱਕ ਮੰਥ ਦਾ ਟਾਰਗੇਟ ਹੁੰਦੈ ਜਿਵੇਂ ਇੱਕ ਮੰਥ ਚ ਫਿਫਟੀਨ ਕੇ ਵਾਈ ਸੀ ਕਰਨੀਆਂ ਹੀ ਕਰਨੀਆਂ ਨੇ ਨਹੀਂ ਤਾਂ ਫੇਿਰ ਨਾ ਤਿੰਨ ਹਜ਼ਾਰ ਰੁਪਏ ਡਿਡਕਸ਼ਨ ਹੋ ਜਾਂਦਾ।
ਅੱਛਾ। ਨਹੀਂ ਫਿਰ ਨ ਕੱਟੇ ਜਾਂਦੇ ਨੇ ਤਿੰਨ ਹਜ਼ਾਰ ਰੁਪਇਆ।
ਹਾਂਜੀ। ਜੇ ਆਪਾਂ ਪੰਦਰਾਂ ਕੇ ਵਾਈ ਸੀ ਮਹੀਨੇ ਦੇ ਪਹਿਲੇਾਂ ਹੀ ਕੰਪਲੀਟ ਕਰ ਦਿੰਨੇ ਆ ਤੇ ਉਹ ਤੋਂ ਬਾਅਦ ਜੋ ਸੋਲਵੀਂ ਕੇ ਵਾਈ ਸੀ, ਉਹ ਤੇ ਆਪਣੇ ਨੂੰ ਇਨਸੇਟਿਵ ਮਿਲ ਜਾਂਦਾ। ਜਿਵੇਂ ਹਜ਼ਾਰ ਰੁਪੇਆ ਹੋ ਗਿਆ। ਏਦਾ
ਠੀਕ ਐ। ਜੇ ਟਾਰਗੇਟ ਬਾਈ ਚਾਂਸ ਨਾ ਪੂਰਾ ਹੋਵੇ ਫਿਰ ਤਾਂ ਗਲਤ ਗੱਲ ਹੈ ਯਾਰ ਨਾ ਪੇਮੈਂਟ ਕੱਟ ਦੇ ਨੇ ਓਹੋ।
ਹਾਂਜੀ-ਹਾਂਜੀ। ਉਹ ਕਹਿੰਦੇ ਸਾਡੇ ਵੀ ਉੱਤੇ ਟਾਰਗੇਟ ਆ ਟੀਮ ਲੀਡਰ ਕਹਿੰਦਾ ਫੇਰ ਸਾਨੂੰ ਵੀ ਕੱਟਣੇ ਪੈਂਦੇ ਆ।
ਫੇਰ ਟਾਰਗੇਟ ਪੂਰਾ ਹੋ ਜਾਂਦਾ ਹੈਗਾ ਪਰ ਮੰਥ ਦਾ?
ਦੇਖੋ ਕਦੇ-ਕਦੇ ਹੋ ਵੀ ਜਾਂਦਾ। ਹੁਣ ਪਿਛਲੇ ਮਹੀਨਾ ਮੇਰਾ ਨਈ ਹੋਇਆ ਸੀ, ਮੇਰਾ ਤਿੰਨ ਹਜ਼ਾਰ ਰੁਪਏ ਡਿਡਕਟ ਹੋ ਕੇ ਮੈਂ ਨਾ ਆਇਆ।
ਫ ਕਿੰਨੀ ਸੈਲਰੀ ਹੁੰਦੀ ਐ ਗੀਤ, ਉਹ ਚ ਕਿੰਨ ਕਿੰਨੇ ਸੈਲਰੀ ਚ ਤਿੰਨ ਹਜ਼ਾਰ ਕੱਟਦੇ ਨੇ?
ਅ ਤੇਰਾਂ ਹਜ਼ਾਰ ਸੈਲਰੀ ਹੈ ਜੀ ਪੂਰੀ।
ਫੇਰ ਦਸ ਹਜ਼ਾਰ ਤਾਂ ਮਿਲਦੀ ਮਿਲਦਾ। ਚਾਹੇ ਟਾਰਗੇਟ ਪੂਰਾ ਹੋਵੇ ਚਾਹੇ ਨਾ ਪੂਰਾ ਹੋਵੇ।
ਹਾਂਜੀ-ਹਾਂਜੀ। ਦਸ ਹਜ਼ਾਰ ਮਿਲਣਾ ਹੀ ਮਿਲਣਾ।
ਦਸ ਹਜ਼ਾਰ ਮਿਲਦਾ। ਜੇ ਟਾਰਗੇਟ ਪੂਰਾ ਹੋ ਗਿਆ ਫਿਰ ਤੇਰਾਂ ਮਿਲਦਾ ਨਹੀਂ ਦਸ ਮਿਲਦਾ।
ਹਾਂਜੀ-ਹਾਂਜੀ‌।
ਅੱਛਿਆ ਜੀ। ਟਾਰਗੇਟ ਚੋ ਕੱਟ ਪੈਸੇ ਨਹੀਂ ਕੱਟਣੇ ਚਾਹੀਦੇ ਹਨਾ।
ਜਾਵੇ ਨਾ ਮਤਲਬ ਉਹ ਵੀ ਇੱਕ ਵਧੀਆ ਵਾ ਦੇਖੋ ਜੇ ਆਪਾਂ ਮਤਲਬ ਆਪਾਂ ਵੀ ਕੁਛ ਸੀਰੀਅਸ ਹੋ ਕੇ ਕੰਮ ਨੀ ਕਰਦੇ ਪਿਛਲੇ ਮਹੀਨੇ ਮੈਂ ਬਹੁਤ ਛੁੱਟੀਆਂ ਲਈਆਂ ਸੀ ਤੇ ਮੇਰਾ, ਟਾਰਗੇਟ ਕੰਪਲੀਟ ਨਹੀਂ ਹੋਇਆ, ਨਹੀਂ ਤੇ ਹਰ ਮਹੀਨੇ ਹੋ ਜਾਂਦਾ। ਤੇ ਕੀ ਕਹਿੰਦੇ ਆ ਆਪਣਾ
ਹਾਂ ਫਿਰ ਬੰਦਾ ਟੈਸਨ ਵੀ ਟੈਨਸ਼ਨ ਵੀ ਲੈਂਦਾ ਟਾਰਗੇਟ ਕੰਪਲੀਟ ਕਰਨ ਵਾਸਤੇ ਬੰਦਾ ਟੈਨਸ਼ਨ ਵੀ ਲੈਂਦਾ ਬੰਦਾ।
ਹਾਂਜੀ-ਹਾਂਜੀ। ਨਾਲੇ ਦੇਖੋ ਟਾਰਗੇਟ ਕੰਪਲੀਟ ਹੁੰਦਾ ਆਪਣਾ ਹੀ ਫਾਇਦਾ ਵਾ ਕਿਉਂਕਿ ਦੇਖੋ ਜਦੋਂ ਸੋਲਵੀਂ ਕੇ ਵਾਈ ਸੀ ਹੁੰਦੀ ਆ। ਉਹ ਤੇ ਆਪਣੇ ਨੂੰ ਪੰਜ ਸੌ ਤੇ ਇੱਕ ਕੇ ਵਾਈ ਸੀ ਮਿਲਦਾ ਵਾ‌।
ਅੱਛਾ ਜੀ। ਫੇਰ ਪੰਜ ਸੌ ਰੁਪਏ ਐਕਟਰਾ ਵੀ ਮਿਲਦਾ ਨਾਲ।
ਮਤਲਬ ਹੁਣ ਚਾਹੇ ਮੈਂ ਪੱਚੀ ਕੇ ਵਾਈ ਸੀ ਉੱਪਰ ਹੋਰ ਕਰਵਾ ਦਾ ਮੈਨੂੰ ਪੰਜ ਸੌ ਰੁਪਏ ਸੋਚ ਲੋ ਕਿੰਨਾ ਹੋ ਜਾਣਾ? ਫਿਰ ਪੰਜ- ਪੰਜ ਸੌ ਇੱਕ ਕੇ ਵਾਈ ਸੀ ਦਾ ਮੈਨੂੰ ਮਿਲਣਾ ਉਹਦਾ।
ਹਾਂ ਫਿਰ ਉਹਦੇ ਨਾਲ ਆਪਣਾ ਜਿਹੜਾ ਆਪਣਾ ਤਿਨ ਹਜਾਰ ਮਤਲਬ ਕਦੇ ਕੱਟੇ ਵੀ ਜਾਂਦੇ ਐ, ਕਦੇ ਵੀ ਪੂਰਾ ਵੀ ਹੋ ਪੂਰਾ ਵੀ ਕਰ ਸਕਦੇ ਆ ਆਪਾਂ।
ਹਾਂਜੀ-ਹਾਂਜੀ ਬਟ ਉਹ ਇਹ ਹੁੰਦਾ ਕਿ ਮਹੀਨੇ ਚ ਟਾਰਗੇਟ ਕੰਪਲੀਟ ਕਰਕੇ ਦਓ ਬਾਕੀ ਤੁਸੀਂ ਕੁਛ ਵੀ ਕਰੋ?
ਹਾਂਜੀ ਹਾਂਜੀ, ਫਿਰ ਫੇਿਰ ਬੰਦਾ ਕਰਦਾ ਵੀ ਆ ਪੂਰਾ ਟਾਰਗੇਟ ਨੂੰ, ਬੰਦੇ ਨੂੰ ਡਰ ਵੀ ਰਹਿੰਦਾ, ਵੀ ਮੇਰੇ ਪੇਮੈਂਟ ਕੱਟੀ ਜਾਊਗੀ।
ਹਾਂਜੀ ਹਾਂਜੀ, ਪਹਿਲੇ ਅਸੀਂ ਮਤਲਬ ਕ੍ਰੈਡਿਟ ਕਾਰਡ ਸੈਲ ਕਰਦੇ ਸੀ, ਹੁਣ ਅਸੀਂ ਲੋਨ ਕਰਨ ਲੱਗ ਗਏ। ਹਾਂਜੀ, ਹੁਣ ਉਹ ਬੈਂਕ ਹੀ ਬੰਦ ਹੋ ਗਈ।
ਕਿਸੇ ਵੀ ਬੈਂਕ ਦਾ ਅਪਲਾਈ ਕਰ ਦਿੰਨੇ ਹੋ?
ਨਹੀਂ ਨਹੀਂ, ਇੱਕ ਹੀ ਬੈਂਕ ਦਾ ਪਹਿਲੇ ਚੱਲਦਾ ਸੀ, ਜਿਵੇਂ ਇਕ ਵੇਟਸ ਬੈਂਕ ਦਾ ਪਹਿਲੇ ਚੱਲਦਾ ਸੀ। ਉਹ ਤੋਂ ਬਾਅਦ, ਹੁਣ ਉਹ ਬੈਂਕ ਬੰਦ ਹੋ ਗਈ। ਤੇ ਉਹਤ ਤੋਂ ਬਾਅਦ, ਹੁਣ ਦੂਜੀ ਬੈਂਕ ਦਾ ਚਾਲੂ ਕਰ ਲਿਆ, ਐਚ ਡੀ ਐਫ ਸੀ ਦਾ।
ਠੀਕ ਹੈ, ਫਿਰ ਤੁਸੀਂ ਕਟ ਵਧ ਕਾਲ ਕਰਦੋ ਓਗੇ, ਅਕਾਊਂਟ ਦੇ ਥਰੂ, ਹੈਨਾ।
ਹਾਂਜੀ-ਹਾਂਜੀ ਉਹਨਾਂ ਦਾ ਐਪ ਆ, ਉਹਦੇ ਥਰੂ ਕਾਲ ਕਰਨੀ ਆਪਣੇ ਨੂੰ, ਉਹਨਾਂ ਨੂੰ ਕਨਵਿੰਸ ਕਰਨਾ, ਲੈ ਲੋਓ ਇਹ ਉਹ, ਹਨਾ, ਕੋਈ ਕੋਈ ਕਨਵਿੰਸ ਹੋ ਜਾਂਦਾ, ਕੋਈ-ਕੋਈ ਦਸ ਗਾਲਾਂ ਕੱਢ ਜਾਂਦਾ, ਹੋਰ ਕੀ
ਠੀਕ ਹੈ ਜੀ, ਹੋਰ ਵਧੀਆ?
ਹਾਂਜੀ ਹਾਂਜੀ, ਬਸ ਵਧੀਆ।
ਕਿੰਨੇ ਕਿੰਨਾ, ਟਾਸਕ ਕੰਪਲੀਟ ਹੋ ਗਿਆ ਤੁਹਾਡਾ?
ਅਹ, ਕਿਰਾ?
ਤੁਹਾਡਾ ਇਹਦਾ ਕਹਿ ਰੇ, ਐਪ ਤੇ
ਇਹ ਮੇਰਾ ਹੋ ਗਿਆ ਵਾ ਹਲੇ, ਸੱਤਵਾਂ ਚਾਲੂ ਆ
ਮੇਰਾ ਸੈਕਿਡ ਹੈ, ਮਸਾਂ ਅਜੇ ਸ਼ੁਰੂ ਕਰਿਆ
ਅੱਛਾ ਅੱਛਾ, ਕੋਈ ਨਾ ਹੋਜਊ ਤੁਹਾਡਾ ਵੀ
ਅ ਦੋ ਕਾਲਾ ਹੋ ਗਿਆ, ਚਲੋ ਮੈਂ ਤੁਹਾਨੂੰ ਮੈਸੇਜ ਕਰਦਾ।
ਠੀਕ ਐ ਠੀਕ ਐ, ਸਤਿ ਸ਼੍ਰੀ ਅਕਾਲ।
ਓਕੇ, ਸਤਿ ਸ਼੍ਰੀ ਅਕਾਲ।